ਅ
ਹੈਲੋ ਸਤਿ ਸ਼੍ਰੀ ਅਕਾਲ ਜੀ-
ਬਸ ਵਧੀਆ ਤੁਸੀ ਸੁਣਾਓ ਬਸ ਮੈਂ ਸੋਚਿਆ ਥੋੜੇ ਕੱਪੜੇ ਧੋ ਲ ਕੱਪੜੇ ਅੱਜ ਹੋ ਹੋਏ ਦੇ ਨੇ ਕੱਲ ਫਿਰ ਵੀਰਵਾਰ ਐ
ਅੱਛਾ ਹੋਰ ਤਬੀਅਤ ਤਬਅਤ ਕਿਵੇਂ ਤੁਹਾਡੀ
ਤਾਂ ਬੀਹ ਤਾਂ ਢਿੱਡੀ ਰਹਿੰਦੀ ਆ ਅੱਜ ਕੱਲ ਤਾਂ
ਕਈ ਕੱਪੜੇ ਤੇ ਧੋਲੇ ਤੁਸੀ ਹਾਂ
ਫੇਰ ਉਹ ਤੇ ਜ਼ਿਆਦਾ ਵੀ ਹੋ ਜਾਂਦਾਂ ਫਿਰ ਬਹੁਤ ਆਪਣੇ ਆਪ ਨੂੰ ਮੁਸ਼ਕਿਲ ਲੱਗਦੀ ਹੈ ਤੁਹਾਨੂੰ
ਹਾਂਜੀ ਹਾਂਜੀ ਹੋਰ ਘਰ ਪਰਿਵਾਰ
ਸਭ ਵਧੀਆ ਸਾਰੇ ਆਪੋ ਆਪਣੇ ਕੰਮ ਤੇ ਬਿਜੀ ਰਹਿੰਦੇ ਨੇ ਮੈਂ ਘਰ ਕੱਲੀ ਰਹਿੰਦੀ ਹਾਂ
ਅੱਛਾ ਹੋਰ ਫਿਰ
ਬਸ ਤੁਸੀਂ ਦੱਸੋ ਰੋਟੀ ਰਾਟੀ ਖਾ ਅੱਜ ਕੀ ਬਣਾਇਆ ਕੀ ਖਾਦਾ ਤੁਸੀਂ
ਹਾਂਜੀ ਅੱਜ ਅਸੀਂ ਖਿਚੜੀ ਬਨਾਈ ਸੀ
ਅੱਛਾ ਕੋਈ ਬਿਮਾਰ ਹੋ ਰਿਹਾ ਸੀ
ਨਹੀਂ ਵੈਸੇ ਮਤਲਬ ਮੰਮੀ ਦੀ ਵੀ ਤਬੀਅਤ ਥੋੜੀ ਠੀਕ ਨੀ ਸੀ ਥੋੜਾ ਹਲਕਾ ਖਾਣਾ ਚਾਹੀਦਾ ਵਿੱਚ ਵਿੱਚੇ ਕਦੇ ਕਦੇ
ਹਾਂ ਤੇ ਨਾਸ਼ਤਾ ਕੀ ਖਾਧਾ ਤੁਸੀਂ
ਨਾਸ਼ਤਾ ਅੱਜ ਸੇਵੀਆਂ ਬਣੀਆਂ ਸੀ ਨਮਕੀਨ
ਅੱਛਾ ਜਾਣੀ ਕਿ ਤੁਸੀਂ ਦੋਨੋ ਟਾਈਮ ਰੋਟੀ ਨੀ ਬਣਾਈ ਅੱਜ
ਨਾ ਰੱਖਦੀ ਰਾਤੀਂ ਪਾਵਾਂਗੇ ਰੋਟੀ
ਠੀਕ ਆ ਵਧੀਆ ਗੱਲ ਹੈ ਨਾ ਇੱਕ ਟਾਈਮ ਰੋਟੀ ਦਿਹਾੜੀ ਚ ਇੱਕ ਟਾਈਮ ਰੋਟੀ ਬਣੇ
ਤੇ ਗਿਆਨ ਦਾ ਵੀ ਤੇ ਕੰਮ ਹੋ ਈ ਜਾਂਦਾ ਐ
ਹੋ ਤੇ ਜਾਂਦਾ ਪਰ ਰੋਟੀ ਬਣਾਉਣੀ ਜ਼ਿਆਦਾ ਕੁਛ ਔਖੀ ਲੱਗਦੀ ਗਰਮੀ ਵਿੱਚ
ਨਹੀਂ ਨਹੀਂ ਆਪਣੇ ਦਾਦਾ ਜੀ ਦੀ ਰੋਟੀ ਪਕਾਈ ਸੀ ਆਪਾਂ ਚਾਾਰ ਫੁੱਲ
ਅੱਛਾ ਦਾਦਾ ਜੀ ਦੀ ਬਣਾਈ ਸੀ
ਹਾਂਜੀ ਇੱਕ ਫੁਲਕਾ ਪਿਆ ਬਲਕਿ ਉਨਾਂ ਨੇ ਖਾਧਾ ਈ ਨੀ।
ਅੱਛਾ।
ਹੋਰ ਸੁਣਾਓ ਕਿੱਥੇ ਘੁੰਮਣ ਨੀ ਗਏ ਤੁਸੀਂ ਇਸ ਵਾਰ ਗਰਮੀਆਂ 'ਚ?
ਗਈ ਸੀ ਮੈਂ ਤਾਂ। ਮੈਂ ਤਾਂ ਗਈ ਸੀ ਬਸ ਮੈਂ ਆਪਣੇ ਭਰਾ ਘਰ ਚਲਗੀ। ਮੇਰਾ ਭਰਾ ਮੈਨੂੰ ਫੇਰ ਉੱਥੇ ਲੈ ਗਏ ਪਹਿਲੇ ਮੈਨੂੰ ਆਪਣੀ ਭੂਆ ਘਰ ਲੈਗੇ
ਹਾਂ
ਜਾਣੀ ਕਿ ਉਨਾਂ ਦੀ ਭੂਆ ਤੇ ਮੇਰੀ ਭੂਆ ਸੇਮ
ਹਾਂਜੀ-ਹਾਂਜੀ
ਪਹਿਲੇ ਭੂਆ ਦੇ ਘਰ ਰਏ ਰਾਤ ਫੇਰ ਅਸੀਂ ਓ ਹੋ ਅ ਅਗਲੇ ਦਿਨ ਸਵੇਰੇ ਚਿੰਤਪੂਰਨੀ ਮਾਤਾ ਜੀ ਦੇ ਚਲੇ ਗਏ।
ਠੀਕ ਐ।
ਫ ਚਿੰਤ ਭੁੰਨਿ ਮਾਤਾ ਜਾਣਦੇ ਜਾਂਦੇ ਮੇਰੀ ਤਬੀਅਤ ਖ਼ਰਾਬ ਹੋ ਗਈ ਮੈਨੂੰ ਕਿਉਂਕਿ ਮੈਨੂੰ ਸਫ਼ਰ ਮੈਨੂੰ ਇਨਾਠੀਕ ਆ, ਵਧੀਆ ਗੱਲ ਹੈ, ਹੈ ਨਾ ਸੂਟ ਨੀ ਕਰਦਾ
ਕਿਉਂ ਕੀ ਹੋ ਗਿਆ ਸੀ ਤੁਹਾਨੂੰ
ਉੱਦਾਂ ਕੀ ਕੁਝ ਐਦਾਂ ਹੋਇਆ ਸੀ ਕਿ ਮੈਂ ਜਦੋਂ ਆਪਣੇ ਅਸੀਂ ਗਏ ਨਾ ਭੂਆ ਜੀ ਦੇ ਘਰ ਉੱਥੇ ਜਿਹਦੇ ਘਰ ਵੀ ਅਸੀਂ ਜਾਂਦੇ ਸੀ
ਹਾਂਜੀ
ਪਹਿਲੇ ਕੋਲਡ ਡਰਿੰਕ ਪਿਆ ਦਿੰਦੇ ਹੀ ਬਾਦ ਚ ਚਾਹ ਪਿਆ ਦਿੰਦੇ। ਬਾਰ-ਬਾਰ-ਬਾਰ-ਬਾਰ ਸਾਰੇ ਦਿਨ ਚ ਪਤਾ ਨੀ ਕਿੰਨੀ ਵਾਰੀ ਅਸੀਂ ਕੋਲਡ ਡਰਿੰਕ ਚਾਹ ਕੋਲਡ ਡਰਿੰਕ ਚਾਹ ਕੋਲਡ ਡਰਿੰਕ ਚਾਹ ਏਦਾਂ
ਹੈਗਾ
ਹਾਂ ਬਸ ਏਦਾਂ ਈ ਪੀਂਦੇ ਰਏ ਫੇਰ ਰਾਤੀ ਹੋਈ ਫੇਰ ਸ਼ਾਮ ਵੀ ਜਦੋਂ ਦੂਜੇ ਭਰਾ ਦੇ ਘਰ ਗਏ ਭੂਆ ਦੇ ਮੁੰਡੇ ਘਰ ਤੇ ਓਨਾਂ ਨੇ ਸਾਨੂੰ ਸਮੋਸੇ ਖਵਾ ਤੇ ਪਹਿਲੇ ਪਹਿਲੇ ਤਾਂ ਠੰਡਾ ਪਿਆਇਆ ਸ਼ਰਬਤ ਫੇਰ ਸਮੋਸੇ ਖਵਾਤੇ ਫਿਰ ਚਾਹ ਪਿਆਤੀ। ਤੇ ਓਵੀ ਮੈਨੂੰ ਚੰਗੀ ਤਰ੍ਹਾਂ ਹਜ਼ਮ ਨੀ ਹੋਏ। ਬਸ ਫੇਰ-ਫੇਰ ਦੂਜੇ ਫੇਰ ਹੋਰ ਕਿਸੇ ਰਿਸ਼ਤੇਦਾਰ ਦੇ ਘਰ ਗਏ ਓਨਾਂ ਨੇ ਕੋਲਡ ਡਰਿੰਕ ਪਿਆਤੀ ਫਿਰ ਚਾਹ ਪਿਆਤੀ।
ਅੱਛਾ।
ਤੇ ਫੇਰ ਜਦੋਂ ਅਸੀਂ ਨਾ ਦੂਜੇ ਭੂਆ ਦੇ ਘਰ ਗਏ ਛਪ ਤੋਂ ਛੋ ਟੇ ਭੂਆ ਦਾ ਮੁੰਡਾ ਵਾ ਤੇ ਓਨੇ ਫੇਰ ਪਹਿਲੇ ਤੇ ਜਾਂਦੇ ਆਂ ਸਾਨੂੰ ਕੋਲਡ ਡਰਿੰਕ ਪਿਆਈ। ਤੇ ਚਾਹ ਕਹਿੰਦੇ ਪਏ ਅਸੀਂ ਕਿਆ ਨਈ ਚਾਹ ਨੀ ਹਜੇ ਪੀਣੀ ਪਰ ਫੇਰ ਵੀ ਓਨਾਂ ਨੇ ਬਣਾ ਲਈ ਥੋੜ੍ਹੀ ਦੇਰ ਬਾਦ। ਫੇਰ ਚਾਹ।
ਹੋਰ।
ਚਾਹ-ਚਾਹ ਪੀਤੀ ਫੇਰ ਓਨਾਂ ਨੇ ਰੋਟੀ ਤਿਆਰ ਕਰ ਲਈ ਰਾਤ ਦੀ।
ਹੂੰ।
ਰੋਟੀ ਵਿੱਚ ਓਨਾਂ ਨੇ ਦਹੀਂ ਭੱਲੇ ਕਿ ਪਨੀਰ ਕੀਤ ਹੋਰ ਮਾਂ ਰਾਜਮਾਂ ਬਸ ਉਹ ਵੀ ਜਿਆਦਾ ਹੈਵੀ ਹੋ ਗਿਆ
ਓ ਰਾਤੀ ਤੇ ਮੈਂ ਖਾ ਲਿਆ ਖਾ ਕੇ ਮੈਂ ਥੋੜ੍ਹੀ ਜੀ ਸ ਮੌਜਾਂ ਤਾਂ ਲੱਗੇ ਹੋਈ ਪਰ ਮੈਨੂੰ ਆਪਣੇ ਬੱਚਿਆਂ ਦੀ ਬੜੀ ਯਾਦ ਆਂਦੀ। ਮੈਨੂੰ ਐ ਹੁੰਦਾ ਪਿਆ ਸੀ ਵੀ ਕਾਸ਼ ਮੇਰੇ ਬੱਚੇ ਵੀ ਹੁੰਦੇ ਨਾ। ਤੇ ਫੇਰ ਨਾ ਅ ਓ ਰੋਟੀ ਖਾਧੀ ਨਾ ਅਸੀਂ ਥੋੜੀ ਜੀ ਸੈਰ ਕਰਨ ਚੱਲ ਗਏ ਬਸ ਥੋੜੀ ਜੀ ਕੀਤੀ ਜਾਦਾ ਨੀ। ਕਿਉਕਿ ਥਕ ਥ ਥੱਕੀ ਹੋਈ ਹੀ ਮੈਂ। ਤੇ ਫੇਰ ਉਸ ਤੋਂ ਬਾਦ ਆ ਕੀ ਕੀਤਾ ਘਰ ਗਏ। ਤੇ ਓਨਾਂ ਨੇ ਆਈਸ ਕਰ੍ਰੀਮ ਦਾ ਡੱਬਾ ਖੋਲ੍ਹ ਲਿਆ। ਆਈਸ ਕਰ੍ਰੀਮ ਖਵਾਤੀ ਬਦੋ ਵਧੀ ਆ ਕਿਹਾ ਨਹੀਂ ਖਾਣੀ ਨਹੀਂ ਖਾਣੀ ਪਾਵੇਂ ਉਹਨਾਂ ਨੇ ਬਦੋਂ ਵਧੀ ਖ ਦਿੱਤੀ ਭੈਣਜੀ ਉਹ ਤੇ ਅਸੀਂ ਖਾ ਤੇ ਲਈ ਖਾ ਕੇ ਮੈਂ ਨਾ ਸੋ ਗਈ
ਹਮ ਹਮ
ਜਦੋਂ ਮੈਂ ਉੱਠੀ ਨਾ ਸਵੇਰੇ ਤੇ ਮੈਨੂੰ ਨਾ ਡੁਕਾਰ ਜ ਆਉਣੇ ਸ਼ੁਰੂ ਹੋ ਗਏ ਬੇਹਜ਼ਮੀ ਦੇ
ਅੱਛਾ ਹੋਰ ਜਮਣੇ ਹੋਏਗਾ ਨਾ ਤੁਸੀਂ ਫੇਰ ਖਾ ਕੇ ਮਸ ਸੇ ਤੇ ਸੈਰ ਕੀਤੀ ਸੀ ਖਾਂ ਪੀ ਕੇ
ਹਾਂ ਤੇ ਉਹਨਾ ਨੇ ਫੇਰ ਮੈਂ ਤੁਹਾਨੂੰ ਉਹਨਾਂ ਨੂੰ ਮਨਾ ਕੀਤਾ ਸੀ ਮੈਂ ਆਈਸ ਕਰੀਮ ਨਹੀਂ ਖਾਣੀ ਫੇਰ ਉਹਨਾਂ ਨੇ ਕਤੀਓਦੋਂ ਵਧੀਆ
ਅੱਛਾ
ਅਤੇ ਉਹ ਫੇਸ
ਤੁਹਾਡਾ ਹਿਸਾਬ ਨਾਲ ਡਾਇਜੈਸਟ ਵਾਲਾ ਪੋ ਜੇੜਾ ਪਾਟ ਏ। ਓ ਜਾਦਾ ਡਾਇਜੈਸਟ ਨੀ ਕਰਦਾ ਖਾਇਆ ਪੀਆ।
ਸ਼ਹਿ ਤੇ ਏਦਾਂ ਈ ਆ ਮੈਨੂੰ ਲੱਗਦਾ ਮੈਨੂੰ ਹਜ਼ਮ ਨੀ ਹੁੰਦਾ। ਖਾਣਾ ਖਾ ਤੇ ਲੈਂਨੀ ਆ ਮੈਂ।
ਧਿਆਨ ਤਿਉਂਨ ਰੱਖਿਆ ਕਰੋ ਨਾ ਐ ਸਾਰਾ ਕੁਛ ਨਾ ਖੂਨ ਕਰਕੇ ਹੁੰਦਾ ਤੁਹਾਡਾ ਖੂਨ ਕਿੰਨੇ ਖਰਾਮ ਹੈ ਦੱਸਣਾ
ਛੇ ਗਾਮ ਬਿਲ
ਕਿੰਨੇ ਖੁਸ਼ ਹੋ ਕੇ ਦੱਸ ਰਹੇ ਹੋ ਤੁਸੀਂ ਠੇਕ ਰ ਹੋ
ਪ ਨਾ ਮੈਂ ਸੋਚਦੀ ਪਈ ਸੀ ਹੁਣ ਮੈਂ ਨਾ ਇੱਕ ਵਾਰੀ ਦੁਬਾਰਾ ਚੈੱਕ ਕਰਾਵਾਂ ਸ਼ਾਇਦ ਇੱਕ ਅੱਧਾ ਪੁਆਇੰਟ ਵਧੇ ਹੀ ਹੋਏ ੋੜਾ ਜੇ ਘੁੰਮ
ਨਹੀਂ ਨਹੀਂ ਘੁੰਮ ਕੇ ਜਾਇਓ ਗੱਲ ਤੇ ਤੁਹਾਡੀ ਠੀਕ
ਹਾਂ
ਪਰ ਤੁਸੀਂ ਤੁਹਾਨੂੰ ਇੱਕ ਨੁਕਸਾ ਦੱਸਣੀ ਆ ਤੁੂੰਂ ਪੁੂਤੇ ਛੋਲ ਲ ਤੂੰ ਗੋੜ ਖਾਇਆ ਕਰੂ
ਹਾਂਜੀ ਮੈਨੂੰ ਨਾ ਹੋਰ ਵੀ ਕਿਸੇ ਨੇ ਦੱਸਿਆ ਤੇ ਦੱਸਿਆ ਹੀ ਮੈਨੂੰ ਕਿਸੇ ਹੋਰ ਨੇ ਵੀ ਕੋਈ ਨੀ ਮੈਂ ਕਰਾਂਗੀ ਸ਼ੁਰੂ ਹਾਂ ਮੈਨੂੰ ਕਿਹਾ ਸੀ ਕਿਸੇ ਨੇ ਵੀ ਹੋਰ ਵੀ ਵੀ ਤੁਸੀਂ ਨਾ ਗੋੜ ਤੇ ਛੋਲੇ ਖਾਇਆ ਕਰੋ ਪੁੱਜੇ ਹੋਏ ਉਹ ਖਾਵਾਂਗੀ
ਮੇਖੋ ਤੁਸੀਂ ਨੋਨ ਵੈਜ ਗਿਆ ਤੇ ਤੁਸੀਂ ਖਾਂਦੇ ਨੀ ਨਹੀਂ ਤੇ ਉਹਦੇ ਨਾਲ ਵੀ ਥੋੜ੍ਹਾ ਪੈਂਦਾ ਹੈ
ਖਾਣਾ ਤੇ ਤੁਸੀਂ ਛੱਡੋ ਮੈਂ ਤੇ ਉਹਦਾ ਸੱਚੀ ਦੱਸਾਂ ਨ ਹੀ ਨਹੀਂੀ ਲੈਣਾ ਚਾਹੁੰਦੀ
ਤੁਸੀਂ ਇਵੇਂ ਕਰਿਆ ਕਰੋ ਭੱਜ ਛੋਲੇ ਵੀ ਖਾ ਲਿਆ ਕਰੋ ਜਦੋਂ ਤੁਹਾਡੇ ਕੋਲ ਤੁਹਾਨੂੰ ਲੱਗੇ ਕਿ ਮੈਂ ਪਨੀਰ ਵਗੈਰਾ ਖਾਵਾਂ ਮੇਰੇ ਕੋਲ ਹੈਗੀ ਆ ਗੰਜਾਇਸ਼ ਵਿੱਚ ਕ ਵਿੱਚ ਥੋੜੇ ਥੋੜੇ ਦਿਨਾਂ ਬਾਅਦ ਪਨੀਰ ਵੀ ਖਾ ਲਿਆ ਕਰੋ ਇੱਕ ਇੱਕ ਦੋ ਦੋ ਦਿਨ ਬਾਅਦ
ਹੂ ਹੂ ਨਹੀਂ ਨਹੀਂ, ਕਰਨਾ ਵਾ, ਮੈਂ ਸੋਚਦੀ ਆਂ, ਏਦਾਂ ਮੇਰਾ ਕਿੱਦਾਂ ਗੁਜ਼ਾਰਾ ਹੋ ਹਜੇ ਮੈਂ ਇੱਕ ਬੱਚੇ ਦੇ ਵਿਆਹ ਦਾ ਵਿਆਹ ਕੀਤਾ, ਅੱਗੇ ਹਜੇ ਦੋ ਬੱਚੇ ਹੋਰ ਹੈਗੇ ਨੇ ਵਿਆਹਣ ਆਲੇ।
ਅੱਛਾ, ਤੁਹਾਡੇ ਕਿੰਨੇ ਬੱਚੇ ਨੇ ਵੈਸੇ।
ਮੇਰੇ ਤਿੰਨ ਬੇਟੀਆਂ ਹੈ, ਤਿੰਨ ਕੁੜੀਆਂ ਹੈ।
ਸਹੀ
ਬਸ ਇੱਕ ਦਾਜ ਵਿਆਹ ਕੀਤਾ ਹੈ ਅੱਗੋਂ ਹੁਣ ਦੋ ਹੋਰ ਹੈ ਜੇ ਉਹਨਾਂ ਦਾ ਵੀ ਕਰਨਾ ਪਰ ਹੁਣ ਹਜੇ ਤਾਂ ਥੋੜਾ ਲੇਟ ਹੀ ਕਰਾਂਗੀ ਪੰਜ ਸਾਲ ਤੇ ਪਾ ਹੀ ਦੇਣੇ ਆ
ਹਾਂਜੀ ਹੋਰ ਵੱਡੀ ਕੁੜੀਆਂ ਠੀਕ ਤੁਹਾਡੀ
ਹਾਂਜੀ ਬਹੁਤ ਵਧੀਆ ਖੁਸ਼ ਹੈ ਰੱਬ ਦੋਂ ਖੁਸ਼ ਰੱਖੋ ਹਾਂਜੀ ਆਉਂਦੀ ਆ ਬਸ ਹੁਣ ਮੈਂ ਗਈ ਹੋਈ ਸੀ ਨਾ ਹਜੇ ਨੀ ਆਈ ਮੈਨੂੰ ਮਿਲਣ ਆਉਣਾ ਏ ਦੇਖੋ ਕੱਲ ਆਉਂਦੀ ਹੈ ਜਾਂ ਪਰਸੋਂ ਆਉਂਦੀ ਆ
ਚਲੋ ਵਧੀਆ ਹੀ ਚ
ਹਾਂ ਸ਼ਾਇਦ ਕੱਲ ਆਜੇ ਗੁਰਪੁਰ ਹੈ ਨਾ
ਅੱਛਾ ਤੁਹਾਡੇ ਉੱਧਰ ਵੀ ਗੱਲ ਹੀ ਕਰਨ ਨੇ ਗੁਰਦੁਆਰਿਆਂ ਵਾਲੇ ਦੱਸਾਂ, ਆਂਟੀ, ਇੱਧਰ ਵੀ ਕੱਲ ਹੀ ਏ।
ਹਾਂਜੀ, ਕੱਲ ਹੀ ਹੈਗਾ, ਸਾਡੇ ਤਾਂ। ਸਾਡੇ ਵਸ, ਤਾਂ ਕੁਛ ਘਰ ਦੇ ਕੋਲ ਪੇਯਾ ਰਹਿੰਦਾ ਵੈ, ਘਰ ਦੇ ਕੋਲ ਵੀ ਪੈਂਦਾ, ਪਰ ਪਤਾ ਨੀ ਹੁਣ ਮੇਰੀ ਰੱਬ ਤਬੀਅਤ ਠੀਕ ਰੱਖੇ, ਬਸ ਸੁੱਖ ਰੱਖੇ। ਫੇਰ ਤੇ ਮੈਂ ਜਾਵਾਂਗੀ।
ਹਹੀ
ਕਿਉਂਕਿ ਮੇਰੀ, ਹਾਂ ਦੇਖਾਗ਼ੀ ਰਾਤੀ ਮੈਂ ਸੋਚਦੀ ਪਈ ਆ ਨਾ, ਮੈਂ ਨਾ ਹੁਣ ਕੱਪੜੇ ਧੋਣ ਲਗੀ ਸੀ। ਤੇ ਮੈਂ ਕੱਪੜੇ ਪਾ ਦੇ ਨਾ ਨਹਾਵਾਂਗੀ, ਨਾਹ ਧੋ ਕੇ ਨਾ ਫੇਰ, ਮੈਂ ਸੋਚਦੀ ਵੀ ਡਾਕਟਰ ਕੋਲ ਜਾਵਾਂਗੀ।
ਹੂ ਤੇ ਨਾਲੇ ਹੁਣ ਛੇਤੀ ਸੋ ਜਾਗੇ ਨਾ ਰਾਤੀ, ਟਾਈਮ ਨਾਲ।
ਹਾਂ ਮੈਂ ਨਾ ਹੁਣ ਸੋ ਜਾਨੀਂ ਆ ਛੇਤੀ, ਉਹ ਜਿਆਦਾ ਨੀ ਹੁਣ ਜਾਗਦੀ।
ਹੂ ਹੂ
ਕਿਉਂਕਿ ਫਿਰ ਸਵੇਰੇ, ਫੇਰ ਲੇਟ ਸੋਈਏ ਫਿਰ ਸਵੇਰੇ ਉੱਠਿਆ ਨੀ ਜਾਂਦਾ।
ਹਾਂਜੀ ਹਾਂਜੀ
ਹੁ ਹਾਂ ਫਿਰ ਕੰਮ ਵੀ ਨੀ ਹੁੰਦਾ, ਕੰਮ ਸਾਰੇ ਲੇਟ ਹੋ ਜਾਂਦੇ ਐ।
ਹੋਰ ਕੀ ਕੀ ਬਣਾ ਲੈਂਦੇ ਹੋ ਤੁਸੀਂ
ਖਾਣੇ ਵਿੱਚ
ਹਾਂਜੀ ਹਾਂਜੀ ਹਾਂਜੀ
ਦੇਖਿਆ ਜਾਏ ਤੇ, ਮੈਂ ਸਾਰਾ ਕੁਛ ਬਣਾ ਲੈਂਨੀ ਆਂ। ਬਸ ਮੈਨੂੰ ਇੱਕ ਇੱਕ ਵਾਰੀ ਥੋੜਾ ਜਹਾ ਆਈਡੀਆ ਚਾਹੀਦਾ ਹੁੰਦਾ ਵਾ, ਵੀ ਥੋੜਾ ਮੈਨੂੰ ਕੋਈ ਥੋੜਾ ਜਹਾ ਜ਼ਿਆਦਾ ਸਮਝਾ ਦੇ ਜਾਂ ਮੈਨੂੰ ਬਤਾ ਦੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਬਣਾਉਣਾ, ਜਾਂ ਫਿਰ ਮੈਨੂੰ ਕੋਈ ਫੋਨ ਚ ਦਿਖਾ ਦੇ ਇੱਕ ਵਾਰੀ।
ਠੀਕ ਹੈ ਜੀ
ਫਿਰ ਤੇ ਮੈਂ, ਸਾਰਾ ਕੁੱਛ ਬਣਾ ਲੈਂਨੀ ਆਂ।
ਅੱਛਾ ਜੀ
ਮੈਨੂੰ ਨਾ ਅਹ ਚੀਜ਼ਾਂ ਬਣਾਉਣੀਆਂ ਨਾ ਬਹੁਤ ਅੱਛੀਆਂ ਲੱਗਦੀਆਂ, ਵਧੀਆ ਲੱਗਦੀਆਂ। ਵਧੀਆ ਵਾ
ਹਾਂਜੀ ਹਾਂਜੀ, ਮੈਂ ਵੀ ਵੇਖਦੀ ਰਹਨੀ ਆ ਫੋਨਾਂ ਵਿੱਚ, ਹੁਣ ਮੈਂ ਇੱਕ ਚੀਜ਼ ਵੇਖੀ ਹੋਈ ਹੈ। ਉਹ ਹੁਣ ਬਣਾਵਾਂਗੀ ਕਿਸੇ ਦਿਨ
ਅੱਛਾ, ਕੱਲ ਮੈਂ ਨਾ ਗੱਡੀ ਵਿੱਚ ਬੈਠੀ ਹੋਈ ਸੀ, ਟ੍ਰੇਨ ਵਿੱਚ ਤੇ ਮੈਂ ਨਾ ਉਹ ਦੇਖਿਆ ਉਹ ਫੋਨ ਵਿੱਚ ਹੀ, ਘੀਆ, ਘੀਏ ਦੀ ਸਬਜ਼ੀ।
ਹਾਂਜੀ
ਘੀਏ ਦੀ ਸਬਜ਼ੀ ਦੇਖੀ, ਬਣਾਣੀ।
ਅੱਛਾ ਜੀ
ਉਹ ਪਤਾ ਕਿੱਦਾਂ ਬਣਾਈ ਉਨਾਂ ਨੇ।
ਹਾਂਜੀ
ਕੀ ਇਹਦੇ ਉੱਪਰ ਨਾ ਆਟਾ ਆਟੇ ਦਾ ਲੇਪ ਲਾ ਲੈਣ। ਆਟਾ, ਉਹਨੂੰ ਚਾਰੋ ਤਰਫ ਉਹਨੂੰ ਸਾਬਤ ਨੂੰ ਨਾ, ਸਾਬਤ ਘਿਏ ਨੂੰ, ਥੋੜਾ ਜਿਹਾ ਛਿੱਲ ਕੇ ਨਾ ਉੱਪਰੋਂ ਪਤਲਾ ਪਤਲਾ ਉਹਦੇ ਉੱਪਰ ਨਾ ਆਟਾ ਆਟਾ ਚੜ੍ਹਾ ਦੇਣਾ ਵਾ
ਹਾਂਜੀ
ਪੂਰੇ ਘੀਏ ਦੇ, ਗੋਲ ਘੀਆ ਹੁੰਦਾ ਉਹ ਛੋਟਾ ਜਿਹਾ, ਲੰਬੇ ਵਾਲਾ ਨੀ ਹੁੰਦਾ। ਤੇ ਆਟਾ ਚੜਾ ਕੇ ਨਾ, ਓਨੂੰ ਤੇਲ ਵਿੱਚ ਫਰਾਈ ਕਰ ਲੈਣਾ।
ਮੈਂ ਨਾ ਕੰਮ ਕਰ ਰਹੀ ਸੀ ਕੋਈ।
ਚਲੋ ਠੀਕ ਐ ਫੇਰ ਕਰਾਂਗੇ ਗੱਲ ਹੈਂ, ਚਲੋ ਠੀਕ ਐ, ਠੀਕ ਐ, ਠੀਕ ਐ।